ਹਾ, ਆਂ ਰਹੀ ਐ।
ਏ ਵੋ ਮੈਂ ਕਹਿ ਰਹੀ ਸੀ ਨਾ, ਮੈਮ ਵੀ ਕਹਿ ਰਹੀ ਥੀ ਬੀ, ਇੱਕ ਵਾਰ ਤਾਂ ਕੋਲ ਕੱਟੇਗੀ। ਫਿਰ ਸੈਕਿੰਡ ਟਾਈਮ ਲੱਗੇਗੀ ਕੋਲ
ਅੱਛਾ।
ਹਾਂ ਹੁਣ ਕਰ ਲਏ ਚੱਲ ਦੋ ਤਿੰਨ ਫੇਰ ਹੋਜੇਗੀ ਤੇਰੀ ਪੂਰੀ
ਅੱਛਾ।
ਹੋਰ ਕੀ ਕਰ ਰਹੀ ਸੀਕਸ ਦਾ ਰਿਜਲਟ ਵੀ ਆਣ ਲੱਗਿਆ ਹਨਾ
ਪਤਾ ਨੀ ਕਦੋਂ ਆਣ ਲਗਾ ਆ ਜਾਵੇ
ਕਹਿ ਰੇ ਵੀ ਮਤਲਬ ਬੀਸ ਤੋਂ ਪਹਿਲਾਂ ਆਜੇਗਾ।
ਅੱਛਾ ਚਲੋ ਕੋਈ ਨਾ
ਤੇ ਫਿਫੱਥ ਕਲੀਅਰ ਹੈ ਤੇਰਾ
ਫਿਫਥ ਮੇਰਾ ਨਹੀਂ ਉਸੇ ਵੀ ਉਸ
ਹਾਂ ਸਭ ਤਾਂ ਉਹੀ ਹੈ ਵੀ ਅਸੀਂ
ਹਾਂ।
ਹੁਣ ਤੇਰੀ ਕਿਤਨੀ ਕੋਲਸ ਹੋ ਗਈ ਹੈ।
ਮੇਰੀ ਚੌਬੀਸ।
ਚੱਲ ਹੁਣ ਪੱਚੀਸਵੀਂ ਹੈ ਨਾ ਏ-
ਨਹੀਂ ਇਹ ਚੌਬੀਸਵੀ ਚੱਲ ਰਹੀ ਐ ਅਗਲੀ ਪੱਚੀਸਵੀ ਆਏਗੀ।
ਅੱਛਾ-ਅੱਛਾਮੈਂ ਸਕੂਟੀ ਲੈ ਲਗੀ ਫ੍ਰਊਟ ਚਿਪਸ ਲਿਆਓ। ਨਮ ਮਿੱਠਾ ਬਹੁਤ ਜ਼ਿਆਦਾ। ਹੈਲੋ
ਹੈਲੋ।
ਇੱਕ ਮਿੰਟ ਏ ਚੱਲੇ। ਹੈਲੋ
ਹੈਲੋ
ਯਾਰ ਤੇਰੀ ਵਾਜ ਈ ਨੀ ਆਰੀ।
ਅੱਛਾ, ਹੋਰ
ਹਾਂ, ਹੋਰ ਦੱਸ?
ਵਦੀਆ, ਤੂੰ ਦਾੱਸ?
ਵਦੀਆ ਮੈਂ ਵੀ, ਯਾਰ ਟਾਈਮ ਪਾਸ ਈ ਨੀ ਹੁੰਦਾ ਘਰੇ ਤੋ
ਹੋਰ ਕੀ।
ਦੇਖ ਆੱਜ ਮੁਸਕਾਨ ਨੇ ਨਾ ਸਟੋਰੀ ਲਾਈ ਹੋਈ ਤੀ ਯੋਗੀ ਦੀ।
ਬਾਰਾਂ ਵਜੇ ਵੀਸ਼ ਵੀ ਕੀਤਾ ਹੋਏਆ ਓਨੇ।
ਅੱਛਾ
ਚਲ ਫੇਰ ਹੋਨ, ਯੋਗੀ ਨੇ ਮੇਰਾ ਸਟੇਟਸ ਲਾ ਦਿੱਤਾ ਤਾਂ ਕਰਕੇ ਮੈਂ ਵੀ ਓਦਾ ਲਾ ਦਿੱਤਾ ਪਰ ਮੈਨੂੰ, ਹੋਰ ਕਿਸੀ ਗੱਲ ਦਾ ਬੁਰਾ ਨੀ ਮੈਨੂੰ ਇਸੀ ਗੱਲ ਦਾ ਬੁਰਾ ਲੱਗੇਆ ਬੀ ਮਤਲਬ ਬੀ ਵਿਸ਼, ਵਿਸ਼ ਤਾ ਕਰ ਹੀ ਸਕਦੀ ਸੀ ਓ।
ਹੂੰ।
ਹੈਣਾ?
ਹਾਂ-ਹਾਂ।
ਮੈਂ ਚਾਲ ਐਵੀਂ ਬੱਸ, ਕਿਸਨੂੰ ਕੀ ਦੱਸਾਂ ਸਬ
ਹਾਂ ਏ ਤਾ, ਸਭਤੇ ਟੈਮ ਆਣਾ ਹਲੇ।
ਕਿਸੇ ਦਾ ਆਪਾ ਭਲਾ ਵੀ ਚਾਂਹਾ ਗੇ ਨਾ ਤਾਂ ਵੀ ਓ ਆਈ ਸੋਚੂਗਾ, ਵੀ ਆਪਾਂ ਗਲਤ ਸੋਚ ਰੇ ਨੇ ਓਦੇ ਬਾਰੇ।
ਹੋਰ ਕੀ।
ਹੋਰ ਦੱਸ, ਘਰ ਸਾਰੇ ਠੀਕ ਨੇ ਸਾਰੇ ਰੋਟੀ ਖਾਲੀ?
ਨਈ ਹਾਲੇ ਕਿੱਥੇ।
ਤੁਸੀਂ ਲੇਟ ਖਾਂਦੇ ਓ?
ਹਾਂ, ਕਦੀ-ਕਦੀ ਹੋ ਜੀ ਦੈ।
ਆਪਾਂ ਤਾਂ ਇ ਇੱਕ ਵਜੇ ਖਾ ਲੈਂਦੇ ਨੇ, ਫਿਰ ਹੋਨ ਅੱਜ ਮੇਰਾ ਫਾਸਟ ਏ ਏਕਾਦਸੀ ਦਾ।
ਅੱਛਾ।
ਓ ਤਾਂ ਕਰਕੇ ਆਪਾਂ ਤੇ ਤਾਂ ਕਰਕੇ ਫਿਰ, ਖਾ ਨਈ ਰਏ।
ਅੱਛਾ, ਫਾਸਟ ਕਦੋ ਖੁੱਲੇਗਾ?
ਹੈਂ?
ਮੈਂ ਕੇਆ, ਫਾਸਟ ਕਦੋ ਖੁੱਲੇਗਾ?
ਕੱਲ।
ਅੱਛਾ।
ਮਤਲਬ ਏਹੋ ਇੱਕ ਨਿਰਤਲਾ ਇਕਾਦਸੀ਼ ਵੀ ਹੋਂਦੀ ਏ, ਜੇੜੀ ਹੁਣ ਗਈ ਐ ਪਾਨੀ ਪਿਲਾੰਦੇ ਨੇ? ਓਦੋਂ ਦੀ ਮੈਂ ਪਾਣੀ ਵੀ ਨੀ ਪਿੱਤਾ ਸੀ ਸਾਰਾ ਦਿਨ।
ਅੱਛਾ।
ਅਰ, ਓਹ ਵੀ ਏ ਐ ਵੀ ਮੇਰਾ ਵੋ ਰੋਜ਼ਾ ਨਾ ਮਾਨਾ ਜਾਏ, ਤੇ ਤਾਂ ਕਰਕੇ ਮੈਂ ਨਾ ਥੋੜੀ ਚਿੱਨੀ ਪਾ ਕੇ ਪਾਨੀ ਤਾਂ ਪੀਯਾ ਸੀ।
ਅੱਛਾ।
ਵਦੀਆ, ਤੂੰ ਦਾੱਸ?
ਮੈਂ ਵੀ ਵੇਲੀ ਸੀ, ਮੈਂ ਅ ਸਵੇਰ ਦੀੇ ਵੇਖ ਰੀ ਸੀ ਮੈ ਕਾ ਆੱਜ ਸੀਮਰ ਦਾ ਮੈਂਸੀਜ ਨੀ ਆਯਾ। ਜਦੋਂ ਔਦੋਂ ਮੈਸੇਜ ਕੀਤਾ ਸੀ ਨਾ ਤਾ ਤਾਂ ਮੈਂ ਕੰਮ ਕਰ ਰੀ ਸੀ।
ਮੈਂ ਵੀ ਕੰਮ ਕਰਕੇ ਫ੍ਰੀ ਹੋਈ ਸੀ ਮੈਂ ਚੱਲ ਪੁੱਛ ਲੈਣੇ ਆਂ।
ਹਾਂ ਹਾਂ, ਕੋਈ ਨੀ ਗਾ ਆਜ ਘਰੇ ਪਤੈ ਦੂਈ ਸੈਬ ਦੇ ਬਾਏ
ਹਾਂ, ਪਤਾ ਏ।
ਤੇ ਤਾਂਈ ਹੁਣ ਲੱਗੇ ਹੋਏ ਨੇ, ਹੁਣ ਤੋ ਐ ਹਲੇ ਤੱਕ ਤਾਂ ਕਈ ਤੋਂ ਕਈ ਪੁੱਚ ਜਾਣਾ ਸ ਤੀ ਗਾਲੀਆਂ ਦੇ ਦੇ ਗੇ ਸਾਨੂੰ।
ਔਰ ਕੀ।
ਚੱਲ ਯਾਰ ਹੋਜੂ, ਮੇਰੇ ਅੱਗੇ ਦੇ ਟਾਸਕ ਨੀ ਹਲੇ ਤੱਕ ਚਲੇੇ, ਪਤਾ।
ਕਿਓਂ?
ਸਵਰ ਡਾਊਨ ਐ, ਇਸ ਕਰਕੇ ਹਲੇ ਤੱਕ ਅੱਗੇ ਦੇ ਟਾਸਕ ਈ ਨੀ ਚੱਲ ਰੇ ਮੇਰੇ।
ਕਿਉਂ ਨੀ ਚਾਲਦੇ ਪਏ?
ਨਹੀਂ, ਮੈਂ ਐਵੇਂ ਬੈਠੀ ਆ। ਮੇਰੇ ਚੱਲ ਈ ਨਹੀਂ ਰਹੇ ਅੱਗੇ ਦਾ ਆਯਾ ਈ ਨੀ ਮੇਰਾ ਓਪਸ਼ਨ ਆ ਹਾਲੇ ਤ
ਫੇਰ ਮੈਮ ਨੂੰ ਕੈ ਦੇ।
ਮੈਂ ਮੈਮ ਨੂੰ ਕਿਆ ਸੀ ਮੈਮ ਏ ਬੋਲਦੀ ਵੀ ਓਦੇ ਬਾਰਿਸ਼ ਪੜਦੀ ਹੂਈ ਐਨਾ। ਤ ਤਾਂ ਕਰਕੇ ਸਰਵਰ ਡਾਊਨ ਐ ਤਾਂ ਕਰਕੇ ਬੱਚਿਆਂ ਦੇ ਟਾਸਕ ਨੀ ਆ ਰੇ।
ਅੱਛਾ।
ਤੋ ਮੈਮ ਕੈ ਰੇ ਆਜੂਗੀ ਕੋਈ ਗੱਲ ਨੀ ਆਪਾਂ ਦੇਖ ਰਏ ਆਂ।
ਅੱਛਾ।
ਚੱਲ ਫਿਰ ਮੈਂ ਕੈ ਆਜੀ ਹੋ ਜਵੇ ਤਾਂ ਤੇ ਚੰਗੀ ਗੱਲ ਐ ਨਾ।
ਹੋਰ ਕੀ, ਕੋਲ ਐਜ ਐ ਫਰੈਂਡ ਤਾਂ ਹੋ ਜੇਗਾ ਦੂਜਾ ਰੈ ਜਾਏਗਾ। ਮੈਮ ਕੈੰਦੀ ਹਾਲੇ ਤੇ ਇੰਨੇ ਮੈਮ ਦਾ ਕੈਣਾ ਕਾਫੀ ਟਾਸਕ ਨੇ, ਹਲੇ ਜੇੜੇ ਤੁਸੀਂ ਕੰਪਲੀਟ ਕਰਨੇ ਨੇੇ।
ਹਾਂ, ਬੋਝ ਏ ਬਿਤਾਣ ਦਿੰਦੇ ਨੇ ਪਚਾਸ-ਸਾਠ ਟਾਸਕ ਨੇ।
ਹਾਂ, ਬੌਤ ਜੈਦਾ ਟਾਸਕ ਨੇ ਬੌ ਜੈਦਾ। ਜਾਸਪ੍ਰੀਤ ਜਾਸਪ੍ਰੀਤ ਦਾ ਵੇਖਿਆ ਨੀ ਸੀਂ ਕਿੱਥੇ ਪਹੁੰਚੀ ਹੋਈ ਏ।
ਓਹ ਤੇ ਪੋਤ ਕੌਪੀ ਕਰ ਰੀ ਐ ਚੈਟ ਜੀਬੀ ਤੇਤੋ।
ਅੱਛਾ, ਕਰੀ ਜਾਵੀ ਏ, ਮੇ ਅਗਲਾ ਟਾਸਕ ਕਿਵੇਂ ਦਾ ਆਏਗਾ?
ਯਾਰ ਚੈਟ ਜੀ ਬੀ ਟੀ ਤੋਂ ਕਾਫੀ ਕਿਵੇਂ ਹੋਜੂਗਾ ਦੂਸਰੇ ਫੋਨ ਮ ਉਹਨੇ ਚੈਟ ਜੀ ਬੀ ਟੀ ਪੰਜਾਬੀ ਮ ਲਿਖਿਆ
ਹਾਂ
ਬਾਜ਼ਕਮ ਖੱਲੇ ਫੇਰ ਥੋਂ ਬਾਅਦ ਨੇ ਆਜ਼ ਕੰਮ ਕਰ ਲਏ ਫੇਿਰ ਥੋਂ ਬਾਅਦ ਉਹਨੇ ਦੂਜੇ ਜਿਹੜਾ ਫੋਨ ਚ ਐਪ ਚਲੀ ਹੋਈ ਓਦੇ ਵਿੱਚ ਸੈਂਡ ਕੀਤਾ ਤਾਂ ਉਹਨੂੰ ਉਓਥੇ ਤੋਂ ਹੀ
ਉੱਥੋਂ ਜਿਵੇਂ ਆਪਾਂ ਉਹਨੂੰ ਲਿੰਕ ਕਰਕੇ ਜਿਵੇਂ ਜਿਵੇਂ ਆਪਾਂ ਚੈਟ ਜੀਬੀ ਨੇ ਦੂਸਰੇ ਫੋਨ 'ਤੇ ਸੈਂਡ ਕੀਤਾ ਉਵੇਂ ਕਪੀ ਕਰਕੇ ਕੀ ਇਹ ਮੈਡਮ ਦੱਸ ਦੇ ਹੈ ਕਿ ਆਪਾਂ ਹਾਲਾਂ ਉੱਥੇ ਪਹੁੰਚੇ ਨੇ
ਸਹੀ ਗੱਲ ਆ ਹੁਣ ਤੇਰੀ ਪ ਹੁਣ ਤੇਰੀ ਚੌਵੀਸਵੀਂ ਕੋਲ ਹੈ ਨਾ
ਹਾਂ ਹਾਂ
ਚਲ ਤੇਰੀ ਵੀ ਹੋ ਗਈ ਨੇ ਹਨਾ ਤਾਂ ਮੈਮ ਪਹਿਲੇ ਦੱਸ ਰਹੇ ਸੀ ਵੀ ਦਸ ਤੋਂ ਜ਼ਿਆਦਾ ਕੋਲ ਨ ਹੋ ਸਕਦੀ ਇੱਕ ਪਰਸਨ ਤੋਂ ਫਿਰ ਮਤਲਬ ਮੈਮ ਆਪਾਂ ਤੋਂ ਪੰਦਰਾਂ ਪੰਦਰਾਂ ਵੀ ਕੀਤੀ ਹੋਈ ਆ
ਹਾਂ ਹਾਂ
ਕ ਫਰ ਚਲੋ ਹੋ ਰਹੀ ਹੈ ਫਿਰ ਤੋਂ ਫੌਜ ਵਧੀਆ ਹੈ
ਹਾਂ
ਕਈਆਂ ਤੋਂ ਨੀ ਆਉਂਦੀ ਇਹਨਾਂ ਨੇ ਕਈਆਂ ਨੂੰ ਨਿਕਾਲ ਵੀ ਦਿੱਤਾ
ਅੱਛਾ, ਹਾਂ ਕੈ ਰੇ ਸੀ ਮੈਂਵੇ ਕਈਆਂ ਨੂੰ ਉਨਾਂ ਨੇ ਨਾ ਕਾਢ ਵੀ ਦਿੱਤਾ ਏ। ਤੁਸੀਂ ਹਾਲੇ ਕਰਦੇ ਪਏ ਜੇ।
ਕੱਟ ਕਿਵੇਂ ਮਤਲਬ ਕਰ ਦਿੱਤਾ ਕਿਉਂ?
ਮਤਲਬ ਬਈ ਉਨਾਂ ਨੂੰ ਕੈਂਦੀ ਸੀ ਵਿੱਚੋਂ ਕਿਸੇ ਨੂੰ ਕੱਢ ਕਡ ਕੱਢ ਵੀ ਦਿੱਤੈ ਪਤਾ ਨੀ ਕਿਵੇਂ ਕਡ ਦਿੱਤੈ। ਡ ਉਹ ਕਰਦੇ ਨੀ ਹਦੇ ਕੋਈ ਟਾਸਕ
ਆਹਾ ਉਹ ਟਾਸਕ ਨੀ ਕਰੀ ਤੇ ਰਿਪਲਾਈ ਵੀ ਨੀ ਕਰਦੀ
ਹਾਂ ਬਸ ਫੇਰ ਇਵੇਂ ਕੱਢ ਦਿੱਤਾ ਹੋਣਾ। ਜਿਹੜੇ ਹੋਰ ਵਿ ਵਿਦੇਸ਼ਾਂ ਚ ਟਾਸਕ ਜਿਹੜੇ ਹੋਰ ਵੀ ਟਾਸਕ ਕਰਦੇ ਹੋਏ ਨੇ, ਸਿਰਫ ਆਪਣੇ ਚ ਨੀ ਹੈਗੇ ਆ।
ਸਹੀ ਗੱਲ ਆਪਣੀ ਚ ਨਹੀਂ ਹੈਗੀ, ਹੋਰ ਵੀ ਨਹੀਂ ਕਾਫੀ ਜਣੇ ਕਰਦੇ ਆ ਟਾਸਕ
ਹਾਂ, ਬਹੁਤ ਕਾਫੀ ਝੰਡੇ ਗਾੜ ਤੇ ਚਲੋ ਕੁਛ ਤਾਂ ਮਿਲੇਗਾ ਈ।
ਹੂੰ।
ਖਰਚਾ-ਖੁੁਰਚਾ
ਦੇਖੀ ਜਾਊਗੀ, ਕਿੰਨੇ ਦਸ ਵੀਸ ਰੁਪਏ ਮਿਲੇਗੀ।
ਕਿੰਨੇ ਮਿਲਦੇ, ਕੁਛ ਤਾਂ ਮਿਲੇ ਗਏ ਹੀ।
ਸਹੀ ਗੱਲ ਐ, ਯਾਰ ਕੁਛ ਤੋਂ ਮਿਲੇ।
ਹਮ, ਕਿਹਾ ਸੀ।
ਇਹ ਤਾਂ ਮੰਮੀ ਨੂੰ ਕਹਿਣੀ ਆਇਆ। ਫਿਰ ਅੱਛਾ ਇਨਾ ਤੂੰ ਘਰ ਵੇਲੀ ਏ।
ਹੋਰ ਜਾਣਾ ਏ ਸੋਮਵਾਰ ਤੋਂ, ਪੁੱਛਣ
ਕਿੱਥੇ ਜਾਓਗੇ‌।
ਸ਼ਾਹਬਾਦੀ ਕੰਪਿਊਟਰ ਤੇ ਸਟੀਚਿੰਗ ਦਾ ਕੋਰਸ।
ਇਕੱਠੀ ਕਰੇਗੀ।
ਹਾਂ ਇਕੱਠੇ ਸ਼ਾਇਦ ਦੇਖਦੇ ਹਾਂ ਹੁਣ ਇਕੱਠੇ ਕਰਦੇ ਅਤੇ ਸਟੇਜਿੰਗ ਦਾ ਮੈਨੂੰ ਲੱਗਦਾ ਇਕੱਠੇ ਕਰਾਂਗੇ, ਕੰਪਿਊਟਰ ਦਾ ਨਹੀਂ ਪਤਾ ਮੈਨੂੰ
ਅੱਛਾ, ਸਟੀਚਿੰਗ ਔਰ ਕੰਪਿਊਟਰ ਕਰਾਂਗੇ। ਇਹ ਮੈਨ ਇੰਟਰਨਸ਼ਿ ਇੰਟਰਨਸ਼ਿਪ ਵਿੱਚ ਨਾ ਮੈਂ ਸਟਿਚਿੰਗ ਦਾ ਹੀ ਸਿੱਖਿਆ ਸੀ। ਮੈਂ ਹੁਣ ਭੁੱਲ ਵੀ ਗਈ, ਘਰੇ ਵੀ ਸਿੱਖਿਆ ਸੀ।
ਫੇਰ ਪਤਾ ਕੀ ਹੁਣ ਸਿੱਖਣਾ ਪੈਣ, ਉਹਦੇ ਆਪਣੇ ਜੋਗਾ ਤਾਂ ਕਰੀਏ ਕੁਛ ਤਾਂ ਇੰਨੀ ਤਾਂ ਮਤਲਬ ਕੀ ਉਹ
ਕੌਣ ਜਾਊਗਾ ਫੇਰ ਸਿਖ ਦੇਖਣ
ਕੰਪਿਊਟਰ ਮੈਂ ਸ਼ਰਨ ਓਰ ਤੋਂ ਤਰਨ ਨਈ ਸ਼ਰਨ ਜਾਰੀ ਐ। ਔਰ ਦੇਖਤੇ ਮੈਂ ਮੇਰਾ ਕਾਹਾ ਪੇ ਲਗਤੇ।
ਫੇਰ ਤੂੰ ਮੈਨੂੰ ਦੱਸੀ ਫਿਰ ਮੈਂ ਵੀ ਉੱਥੇ ਲੱਗ ਜਾਗੀ, ਤੂੰ ਫੀਸ ਵਗੈਰਾ ਦਾ ਸਭ ਕੁਛ ਪੁੱਛ ਕੇ ਆਈ, ਵੀ ਬੇਸਿਕ ਦੀ ਕਿਵੇਂ ਐ, ਟੈਲੀ ਦੀ ਬੇਸਿਕ ਆ ਟੈਲੀ ਕਰਨਾ ਮੈਂ।
ਅੱਛਾ, ਬੇਸਿਕ ਕੀ ਤੋਂ ਮੇਰੇ ਕੋ ਲਗਤਾ ਦੋ-ਤੀਨ ਐ।
ਅੱਛਾ ਮੀ ਪਰ ਮੰਥ।
ਸ਼ਾਇਦ, ਵੋ ਤੋ ਮੈਂ ਪੁਛਲੁਗੀ। ਓਰ ਟੈਲੀ ਕੀ, ਟੈਲੀ ਕੀ ਨੀ ਮੇਰੇ ਕੋ ਪਤਾ।
ਤੂੰ ਸਾਰੀ ਪੁੱਛ ਕੇ ਆਈ, ਮੇਰਾ ਇੱਕ ਕੰਮ ਕਰਦੀ ਬਸ ਤੂੰ।
ਅੱਛਾ। ਮੇਰੇ ਪਾਸ ਜੋ ਆਈ ਐ ਨਾ, ਜੋ ਸਟੀਿਚਿੰਗ ਕਰਨੀ ਮੇਰੇ ਪਾਸ ਉਸ ਕੀ ਆਈ ਐ।
ਯਾਰ ਇੱਕ ਓਰ ਮੈਸੇਜ ਆਏ ਸੀ ਕੱਲ ਮੇਰੇ ਕੋਲ ਅੰਜਲੀ-ਅੰਜਲੀ ਜੇੜੀ ਸਾਰੇ ਕੋਲਜ ਚ ਹੀ। ਓਹ ਨਾ ਇੱਕ ਬਿਜਨਸ ਸ਼ੁਰੂ ਕਰ ਰੀ ਐ।
ਅੱਛਾ।
ਮੈ ਕਿਹਾ ਬਸ ਏਕ ਤਾਂ ਸਾਡੇ ਤੋਂ ਹੋ ਨੀ ਰਿਆ।
ਔਰ ਕਿਆ।
ਸਟੀਚਿੰਗ ਦਾ ਕੀ ਐ?
ਸਟਿਚਿੰਗ ਜੇ ਆਪਾਂ ਬੇਸਿਕ ਸਿੱਖਣੀ ਹੈ ਤਾਂ ਛੇ ਐਵੇਂ ਜੇ ਆਪਣਾ ਵਿੱਚ ਫੈਸ਼ਨ ਡਿਜ਼ਾਇਨ ਦਾ ਸਾਰਾ ਕੁਛ ਸਿੱਖਣਾ ਐ। ਫੇਰ ਤਾਂ ਮੈਨੂੰੱ ਲੱਗਦਾ, ਛੱਬੀ ਹਜ਼ਾਰ ਰੁਪਏ ਪਤਾ ਨੀ ਕਿੰਨਾ ਸੀ? ਮੈਨੂੰ ਚੰਗੀ ਤਰ੍ਹਾਂ ਸਮਝ ਨੀ ਆਈ ਆ ਉਹ ਤਾਂ ਆਪ ਜਾ ਕੇ ਪੁੱਛਾਂਗੇ।
ਯਾਰ ਆਪਣੇ ਚ ਹੋਰ ਫ਼ਰਕ ਹੁੰਦਾ ਹੈਨਾ।
ਓ ਜੇੜਾ ਕੰਪਿਊਟਰ ਵਾਲਾ ਏ ਨਾ, ਓ ਲਾਡਵਾ ਰੋੜ ਤੇ ਆ ਤੇ ਏ ਨੀ ਪਤਾ ਮੈਨੂੰ ਸਟੀਚਿੰਗ ਤਾ ਕਿੱਥੇ ਆ।
ਥ ਏ ਕੀ ਛਿੜਕਦੀ ਐਨਾਂ ਨੇ, ਅੱਛਾ ਲਾਡਵਾ ਰੋਡ ਤੇ ਐ।
ਹਾਂ।
ਚੱਲ ਫਿਰ ਤੂੰ ਮੈਨੂੰ ਦੱਸਦੀ ਜਿਵੇਂ ਵੀ ਰਊਗਾ ਨਾ, ਮੇਰੇ ਬਾਰੇ ਵੀ ਪੁੱਛ ਆਈ ਤੂੰ। ਹੁਣ ਓਏ, ਹਾਂ ਤੇਰੇ ਯਾਦ ਕਰਦਾਂਗੀ, ਕੀ ਪਤਾ ਤੇਰੇ ਅੱਧ ਵੀ ਨਾ ਰਵੇ ਹੈਨਾ, ਸਈ ਗੱਲ ਐ।
ਕਰ ਦਿਓ ਵੀ ਕਿਆ ਕਿਆ ਪੂਛਣਾ, ਕਿ ਮੈਂ ਪੁੱਛ ਲੂੰਗੀ ਨਾ ਉਸ ਹਿਸਾਬ ਸੇ।
ਸਈ ਹਾਂ-ਹਾਂ ਕੋਈ ਨਾ ਮੈਂ ਕਰ ਲਾਂਗੀ ਤੈਨੂੰ, ਬੇਸਿਕ ਦੀ ਟੈਲੀ ਦੇ ਬਾਰੇ ਪੁੱਛਲੀ, ਹੁਣ ਤੂੰ
ਠੀਕ ਐ।
ਯਾਰ ਮੈਂ ਨਾ ਕਰ ਕਰਕੇ ਸੂਟ ਸਿੱਖੇ ਤੋਂ, ਪਰ ਨਾ ਹੁਣ ਸਾ ਐਵੀ ਕਰ, ਮੈਨੂੰ ਪਤਾ ਮੈਂ ਕਿਵੇਂ ਸਿੱਖੇ ਨੇ ਸੂਟ। ਯਾਰ ਮੇਰੇ ਛੋਟੇ-ਛੋਟੇ ਪਰਸ, ਕਿਵੇਂ ਨਿਕਲਗੇ ਅੱਜ। ਮੈਨੂੰ ਨਾ ਪਰਸਾਂ ਦਾ ਬੜਾ ਸ਼ੌਕ ਐ, ਤੂੰ ਨਾ ਸਮਰ ਯਕੀਨ ਨੀ ਮੰਨੇਗੀ, ਮੇਰੇ ਕੋਲ ਨਾ ਸੱਤ ਪਰਸ ਨੇ, ਸੱਤ।
ਏਨੇ ਪਰਸ ਦਾ ਕਰਨਾ ਕੀ ਐ?
ਵਿਆਹ ਮੇ ਲੈਜੂਗੀ ਨਾ ਮੈਂ ਆਪਣੇ, ਏਰੀ ਮੰਮੀ ਦੇਖ। ਤੇ ਕਹਾਂ ਤੇ ਰਖ ਰੱਖੀਆ ਥਨੇ ਛਪਾ ਕਾ ਮੇਰੀ ਚੀਜ਼ਾਂ।
ਹਾ ਹੇ।
ਕਿਆ-ਕਿਆ ਇਸਕੇ ਅੰਦਰ, ਏ ਇਨੂੰ ਬੋਲ ਰੀ ਮੈਂ ਆਪਣੀ ਭੈਣ ਨੂੰ ਮੰਮੀ ਨੂੰ ਨੀ ਬੋਲਰੀ।
ਹੂ
ਕਦੇ ਤੂੰ ਸੋਚੇ, ਮੈਂ ਆਪਣੀ ਮੰਮੀ ਨੂੰ ਬੋਲਨੀ ਆਂ। ਏ ਯਾਰ ਬਤਾ ਇ ਕੇ ਅੰਦਰ ਦੇ ਸਾਰਾ ਸਮਾਨ ਕਾਢ ਲਿਆ ਯਾਰ ਇਨਾਂ ਨੇ ਤੋਂ।
ਕਿਆ-ਕਿਆ ਰੱਖਾ ਥਾ?
ਮੇਰੇ ਬ੍ਰੈਸਲੇਟ ਬਰੂਸਲੇਟ ਤੇ ਦਸ ਬੀਸ ਰੁਪਏ ਵੀ ਨੀ ਛੱਡੇ ਇਮਾ। ਪਚਾਸ ਰੁਪਏ ਥੇ ਜੋ ਵੀ ਲੈਜੂਂਗੀ ਮੈਂ ਆਪਣਾ ਅੱਗਾ ਸਸੁਰਾਲ ਮਾ।
ਬਸ।
ਏ ਮੈਂ, ਏ ਮੈਂ ਨਾ ਆਪਣੀ ਭੂਆ ਨੂੰ ਕੈ ਰੀ ਥੀ, ਮੈਂ ਕੇਹਾ ਬੂਆ ਬੀ ਨਾ, ਮੈਂ ਨਾ ਪੁਰਾਣੇ ਕੱਪ ਕਪੜੇ ਨਾ ਕਿਸ ਤਰੋਂ ਰੱਖੂਗੀ, ਵੀ ਮੇਰੇ ਐਨੇ ਸੋਣੇ ਸੋਣੇ ਕੱਪੜੇ ਨੇ। ਵੀ ਮੈਨੂੰ ਏਹ ਹੋ ਰਿਹਾ ਵੀ, ਮੈਂ ਕਿਵੇਂ ਵਾ ਕਰਾਂਗੀ। ਤਾ ਬੂਆ ਕਹਿ ਰਹੀ ਮੈਨੂੰ, ਤੂ ਹਨੂੰਮਾਨ ਜੀ ਕੀ ਮੂਰਤੀ ਐ ਵਹਾਂ ਕੀ। ਤੋ ਨਾ ਮੰਮੀ ਮੈਨੂੰ ਕਹਿ ਰੀ, ਬੂਆ ਕਹਿ ਰੀ ਬਿ ਨਾਂ ਪੇਟੀ ਮ ਬੇਟੇ ਤੇ ਨਵੀਂ ਲੈਣਗੇ ਮਾਰਾ ਖਰਚਾ ਬੋਤ ਬਚ ਜਾਗਾ।
ਤੋ ਤੁ ਈਬ ਤੇ ਪੈਕ ਕਰਨੇ ਸ਼ੁਰੂ ਕਰਦੇ।
ਅੱਛਾ ਕਿ, ਮੈਂ ਹੋਰ ਨਵੇਂ ਲੇ ਲੂੰਗੀ।
ਮਖਾ ਸਸਤੇ ਸੇ ਮਸਾਲੇ ਸਭ।
ਹੂੰ।
ਯਾਰ ਮੇਰੇ ਮੇਰੇ ਕੋਲ ਨਾ ਤੂੰ ਯਕੀਨ ਨੀ ਮਾਨੇਗੀ, ਕਿ ਮੈਨੂੰ ਬ੍ਰੈਸਲੇਟ ਦਾ ਵੀ ਬੜਾ ਸ਼ੌਕ ਏ, ਸਮਰ। ਬੀਸ ਤੋ ਬ੍ਰੈਸਲੇਟ ਨੇ ਇਕੱਠੇ ਕਰ ਰੱਖੇ ਨੇ ਮੈਂ।
ਅੱਛਾ।
ਯਾਰ ਬਤਾ ਯਾਰ ਮੇਰੇ ਪਚਾਸ ਰੁਪਏ ਬੀ ਨੀ ਛੋੜੇ, ਐਸੇ ਨਿਆਣੇ ਨਾ ਆਣਦੇ ਨਾ।